ਹਾਂਜੀ ਸਤਿ ਸ੍ਰੀ ਅਕਾਲ ਜੀ,
ਕਾਲ ਜੀ, ਹੋਰ ਸੁਣਾਓ ਕਿਵੇਂ ਹੋ?
ਵਧੀਆ ਵਧੀਆ ਤੁਸੀਂ ਦੱਸੋ ਆਪਣਾ,
ਬਸ ਆਪਾਂ ਵੀ ਵਧੀਆ ਫ੍ਰੀ ਪੰਜੇ ਤੇ ਲੰਮੇ ਪਏ ਹਾਂ ਨਚਾਰੇ ਲੈਣ ਡਏ ਹਾਂ।
ਵਧੀਆ ਵਧੀਆ ਕਿ ਨਜ਼ਾਰੇ ਵੀ ਚਾਹੀਦੇ ਆ ਕਿ ਹੋਰ ਘਰ ਪਰਿਵਾਰ ਠੀਕ ਆ ਬੱਚੇ
ਬੱਚੇ ਵੀ ਵਧੀਆ ਠੀਕ ਆ।
ਠੀਕ ਠੀਕ ਆ।
ਖਾਣਾ ਖਾ ਲੈ ਦੁਪਹਿਰ ਦਾ ਕੀ ਬਣਾ ਕੇ ਖਾ ਲਿਆ ਅੱਜ ਫੇਰ
ਅੱਜ ਤੇ ਬਣਾਏ ਜੇ ਨਮਕੀਨ ਰਾਈਸ ਹੁਣ ਦੁਪਹਿਰੇ ਤੇ ਓਦਾਂ ਮੈਂ ਤੇ ਥੋੜੇ ਕੀ ਖਾਧ ਮੈਂ ਗਈ ਸੀਗੀ। ਕਾਦੀਆਂ ਤੇ ਉੱਥੋਂ ਲੰਗਰ ਲੱਗਿਆ ਸੀ ਕਛ ਛਬੀਲ ਦਾ, ਤੇ ਕੜਾਹ ਦਾ ਚਨਿਆ ਦਾ ਫਿਰ, ਮੈਂ ਉਹ ਖਾ ਪੀ ਕੇ ਆਈ ਹ ਆ।
ਠੀਕ ਨਵਰੂਪ ਗਏ ਸੀ ਨਾਲ
ਹਾਂਜੀ ਹਾਂਜੀ ਨਵਰੂਪ ਗਈ।
ਮੰਨ ਗਈ ਫੇਰ ਕੀ ਲੈ ਕੇ ਦਿੱਤਾ ਉਹਨੂੰ
ਉਹ ਫਿਰ ਮੰਨੀ ਆਈਸ ਕ੍ਰੀਮ ਤੇ ਇੱਕ ਜੂਸ ਹਾਂਜੀ,
ਚੱਲ ਵਧੀਆ ਇਹਨੇ ਚ ਮੰਨ ਕੀ ਆ ਜਿਆਦਾ ਵੱਡਾ ਕੰਮ ਨੀ ਪਾਇਆ ਉਹਨੇ
ਉਹੀ ਨਾ,
ਹੂੰ, ਠੀਕ ਆ ਭਾਜੀ ਆ ਗਏ ਹੀ ਘਰੇ,
ਹਾਂਜੀ ਹੁਣੇ ਹੋਇਆ ਥੋੜਾ ਟਾਈਮ ਹਜੇ ਆਏ ਹੁਣ ਚੱਲ ਗਏ ਆ ਲਾਈਟ ਆ ਗਈ ਆ ਮੋਟਰਾਂ ਵਾਲੀ
ਅੱਛਾ ਅੱਛਾ, ਠੀਕ ਠੀਕ ਆ। ਹੋਰ ਮੰਮੀ ਉਹੁਨਾਂ ਦਾ ਫੋਨ ਆਇਆ ਘਰੋ।
ਹਾਂਜੀ ਮੰਮਾ ਤਾਂ ਵੀ ਆਣ ਡਿਆ ਹੀ ਹੁਣੇ ਉਹ ਪੁੱਛਣ ਡਏ ਸੀ ਵੀ ਟੈਸਟ ਕਰਵਾ ਆ। ਤੇ ਹਾਂਜੀ ਹਾਂਜੀ ਕਰਵਾਈ ਹੁਣ ਸ਼ਾਮ ਨੂੰ ਮਿਲਣੀ ਕਹਿੰਦੇ ਮੈਂ ਹੁਣ ਸਵੇਰੇ ਲਵਾਂਗੀ ਮੈਂ ਕਿਹਾ ਹੂੰ, ਹਾਂਜੀ ਨਹੀਂ ਅਸੀਂ ਨਹੀਂ ਆਈ। ਟਾਈਮ ਲੱਗਣਾ ਸੀ ਫਿਰ ਮੈਂ ਕਿਹਾ ਅਸੀਂ ਖੜ ਕੇ ਕੀ ਕਰਨਾ ਉੱਥੇ ਅਸੀਂ ਕਰਵਾਦੇ ਉਹ ਚੰਗੀ ਗੱਲ ਬੋਟਰੀ ਆ ਨਾ ਠੀਕਰੀਵਾ ਰੋਡ 'ਤੇ
ਅੱਛਾ,
ਹੂੰ ਹਾਂਜੀ ਨੂਰ ਹੋਸਪਿਟਲ ਤੋਂ ਜਿਹੜਾ ਠੀਕ, ਤਿਵਾ ਰੋੜਾ ਇਹ ਅਹ ਸ਼ੁਰੂ ਚ ਹੀ ਆ ਕੈਨੇਰਾ ਬੈਂਕ ਆ ਸ਼ਾਇਦ ਉਹਦੇ ਲਾਗੇ ਹਾਂ ਉਹਦੇ ਲਾਗੇ, ਇਕ ਲਬੋਟਰੀ ਉੱਥੋਂ
ਠੀਕ ਠੀਕ ਆ ਤੇ ਫੇਰ ਚੈੱਕ ਚੁਕ ਕਿਉ ਕਰਾਣੀ ਆ ਹੈ ਨੂਰ ਹੋਸਪਿਟਲ ਕਿਸੇ ਡਾਕਟਰ ਕੋਲੋਂ ਕਿਸ ਜਾਂ,
ਨਹੀਂ ਨਹੀਂ ਇੱਥੇ ਨਾ ਉਹਦੇ ਲਾਗੇ ਹੀ ਉਦੇ ਓਪੋਜਿਟ ਸਾਈਡ ਨਾ ਆਦਾ ਆ ਇੱਕ ਡਾਕਟਰ ਗੁਰਦਾਸਪੁਰ ਉਹ ਹੈਗੇ, ਓਦਾਂ ਸਰਕਾਰੀ ਆ ਡਾਕਟਰ ਤੇ ਉਹ ਆਂ ਸ਼ਾਮ ਨੂੰ ਤੇ ਸਵੇਰ ਨੂੰ, ਅਤੇ, ਉਹਨਾਂ ਦੀ ਦਵਾਈ ਬਹੁਤ ਹੁੰਦੀ ਆ ਤੇ ਮਤਲਬ ਓਦਾਂ ਵੀ ਉਹ ਇਹ ਨੀ ਵੀ ਇੱਕੋ ਵਾਰੀ ਜੀ। ਮਤਲਬ ਤੁਹਾਨੂੰ ਉਹਨਾਂ ਦੇ ਦੇਣੀ ਆ। ਬੰਨ ਕੇ ਵੀ ਇੱਕੋ ਵਾਰੀ ਲੈ ਜਾਓ। ਵੀ ਫ਼ਰਕ ਪਏ ਜਾਂ ਨਾ ਪਏ, ਉਹਨਾਂ ਨੇ ਸਿਰਫ ਪਹਿਲਾਂ ਸਟਾਰਟਿੰਗ ਤੋਂ ਇੱਕ ਦੋ ਦਿਨ ਤੋਂ ਸ਼ੁਰੂ ਕਰਨੀ ਹੈ ਅਤੇ ਫਿਰ ਉਹਨਾਂ ਨੇ ਕਰਨੀ ਆ ਵੀ ਫਰਕ ਲੱਗਿਆ ਫਿਰ
ਤੇ ਫੇਰ ਤੇ ਹਾਂ ਕਿ ਫੇਰ ਦੇਣੀ ਆ ਹਨ ਨੂੰ ਪਤਾ ਲੱਗ ਜਾਂਦਾ ਨਾ ਕਿ ਕਿੰਨੇ ਕਿਸੇ ਦਵਾਈ ਦੇ ਨਾਲ ਫਰਕ ਪੈਂਦਾ ਵਾ ਕਿਸ ਹਿਸਾਬ ਨਾਲ ਮਰੀਜ਼ ਵਾ ਤੇ ਕਿਸ ਹਿਸਾਬ ਨਾਲ ਉਹ ਦਵਾਈ
ਹਾਂਜੀ ਤੇ ਉਹ ਬਹੁਤ ਵਧੀਆ ਦਿੰਦੇ ਦਵਾਈ ਮੈਂ ਜਿਆਦਾ ਉਹਨਾਂ ਕੋ ਹੀ ਲੈਂਦੀ ਹੁੰਦੀ ਆ।
ਜੀ ਠੀਕ ਆ ਤੇ ਚਲੋ ਫੇਰ ਹੁਣ ਆਪਾਂ ਇੱਕ ਗੱਲ ਕਰਦੇ ਹ। ਕਿ ਅੱਜ ਕੱਲ ਬੱਚਿਆਂ ਨੂੰ ਮੋਬਾਇਲ ਫੋਨ ਦੇਣਾ ਸਹੀ ਆ ਕੇ ਜਾਂ ਨਹੀਂ। ਸਣਾ ਇਸ ਚੀਜ਼ ਦੇ ਉਤੇ ਥੋੜਾ ਪਤਾ ਹੋਵੇ ਨਾ ਕਿ ਹਾਂ ਬੱਚੇ ਮੋਬਾਇਲ ਫੋਨ ਵਰਤਣ ਸਹੀ ਵਰਤਦੇ ਆ ਕੇ ਜਾਂ ਗ਼ਲਤ ਵਰਤਦੇ ਤੁਹਾਡੇ ਕੀ ਵਿਚਾਰ ਇਹਦੇ ਪ੍ਰਤੀ
ਇਹ ਮੈਨੂੰ ਲੱਗਦਾ ਵੀ ਬਣਿਆ ਤੇ ਚੀਜ਼ ਓਦਾਂ ਇਹ ਮਤਲਬ ਮਤਲਬ ਕਿ ਸਾਡੀ ਕਾਫੀ ਜ਼ਿਆਦਾ ਨੌਲੇਜ ਵਾਸਤੇ ਆ ਵੀ ਆਪਾਂ ਜੋ ਮਰਜ਼ੀ ਇਹਦੇ ਵਿੱਚੋਂ ਕਲੈਕਟ ਕਰ ਸਕਦੇ। ਜੋ ਵੀ ਸਾਨੂੰ ਚਾਹੀਦਾ ਕੁਛ ਵੀ ਜਿੱਦਾਂ ਹੁਣ ਸਕੂਲ ਵਾਲੇ ਬੱਚਿਆਂ ਦਾ ਕੋਈ ਵੀ ਟੋਪਿਕ ਹੈ ਨਹੀਂ ਥਿੰਗ ਮਤਲਬ ਕੋਈ ਵੀ ਹੋਵੇ, ਉਹ ਤੁਹਾਨੂੰ ਬੜੀ ਈਜ਼ਲੀ ਇੱਥੋਂ ਮਤਲਬ ਪ੍ਰੋਵਾਈਡ ਹੋ ਜਾਂਦੀ ਆ ਤੇ ਬਟ ਇਹ ਆ ਵੀ ਕੁਛ ਜਿਹੜਾ ਜ਼ਿਆਦਾ ਹੁਣ ਯੂਜ ਹੈ ਇਹਦਾ ਗ਼ਲਤ ਹੋ ਰਿਹਾ ਵਾ
ਹਾਂ,
ਵੀ ਹਣ ਪੇਰੈਂਟਸ ਦਾ ਵੀ ਮੈਨੂੰ ਲੱਗਦਾ ਇਹਦੇ ਵਿੱਚ ਹੈਗੀ ਮਤਲ ਮਤਲਬ ਜਿੱਦਾਂ ਆਪਾਂ ਕੋਈ ਕੰਮ ਕਰਨ ਡੇ ਹਾਂ ਜੀ ਅਹੀ ਕੰਮ ਕਰ ਲਈਏ ਬੱਚੇ ਨੂੰ ਫੋਨ ਦਿੰਨੇ ਆ ਫੇਰ ਬੱਚਾ ਕੀ ਵੇਖੇ ਕੀ ਹੋਏ। ਹੁ ਬੱਚੇ ਤੇ ਡਿਪੈਂਡ
ਹਾਂ ਹਾਂ ਹਾਂ ਮੇਰੇ, ਅਕੋਰਡਿੰਗ ਇਹ ਚੀਜ਼ ਆ ਨਾ ਕਿ ਜਿੱਦਾਂ ਪਹਿਲੋਂ ਸਕੂਲਾਂ ਦੇ ਵਿੱਚ ਹੁੰਦਾ ਸੀ ਨਾ ਬੱਚੇ, ਸਕੂਲ ਵਿੱਚ ਜਾਂਦੇ ਸੀ। ਰੀਡਿੰਗ ਕਰਦੇ ਸੀ। ਇੱਕ ਉਹਨਾਂ ਨੂੰ ਚੈਪਟਰ ਪੜ੍ਹਾ ਦੇਣਾ ਤੇ ਉਹਨਾ ਰੀਡਿੰਗ ਕਰਕੇ ਆਪਣਾ ਕੁਸ਼ਤੀ ਆਸਰ ਪੁੱਟ ਕਰਨੇ ਹਨਾ। ਪਿੱਛੇ ਕੁਸ਼ਚਨ ਆਸਰ ਦਿੱਤੇ ਹੁਣੇ। ਤੇ ਹੁਣ ਬੱਚਿਆਂ ਵਿੱਚ ਇਹ ਚੀਜ਼ ਆ ਗਈ ਹੈ ਕਿ ਸਾਨੂੰ ਟੀਚਰ ਨੇ ਪੜ੍ਹਾ ਤਾ ਵਾ ਘਰ ਜਾ ਕੇ ਫੋਨ ਦੇਖਾਂਗੇ। ਤੇ ਬੋਲਾਂਗੇ ਸਾਰਾ ਕੁੱਛ ਪਤਾ ਆ ਜਾਣਾ ਇਹਦੇ ਨਾਲ ਕੀ ਹੋਇਆ ਵਾ? ਕਿ ਬੱਚਿਆਂ ਦੀ ਰੀ ਰੀਡਿੰਗ ਸਕਿੱਲ ਜਿਹੜੀ ਆ ਉਹ ਲੋਅ ਹੋ ਗਈ ਆ ਕਿਉਂਕਿ ਬੱਚੇ ਰੀਡਿੰਗ ਨਹੀਂ ਕਰਦੇ। ਦੇ ਹੈਗੇ।
ਮਤਲਬ ਆਪਣਾ ਮਾਈੰਡ ਨਹੀਂ ਉਸ ਕਰਦੇ ਸਲਿੂਸ਼ਨ ਨਹੀਂ ਲੱਭਦੇ। ਵੀ ਥੋੜ੍ਹਾ
ਇਹਦੇ ਨਾਲ ਕਿ ਬੱਚਿਆਂ ਦੇ ਵਿੱਚ ਰੀਡਿੰਗ ਅਪਰੂਵ ਨਹੀਂ ਹੁੰਦੀ ਪਈ ਕਿਉਂਕਿ ਬੱਚਿਆਂ ਦੀ ਰੀਡਿੰਗ ਬਹੁਤ ਵੀਕ ਹੋ ਰਹੀ ਆ। ਮੇਰੇ ਅਕੋਡਿੰਗ ਤਾਂ ਇਹ ਚੀਜ਼ ਮੇਨ ਆ ਕਿਉਂਕਿ ਬੱਚੇ ਜਿੰਨ ਤੱਕ ਰੀਡਿੰਗ ਨਾ ਕਰਨ ਉਹਨਾਂ ਨੂੰ ਕੁਛ ਵੀ ਨਹੀ ਆਏਗਾ। ਫੋਨ ਦੇ ਵਿੱਚੋਂ ਪਾਵੇਂ ਆਪਾਂ ਜੋ ਮਰਜੀ ਕੱਢ ਲਈਏ ਬੋਲ ਕੇ ਬੱਚੇ ਕੱਢ ਲੈਂਦੇਆ ਉਹਨਾਂ ਨੂੰ ਨੀ ਪਤਾ ਕੀ ਚੀਜ਼ ਜੇ ਉਹਨਾਂ ਨੂੰ ਲਿਖਣਾ ਜਾਂ ਪੜ੍ਹਨਾ ਹੀ ਨਾ ਆਇਆ।
ਹਾਂ ਤੇ ਉਹਦਾ ਫਾਇਦਾ ਨੀ ਇਹ। ਹਮ ਇਹ ਤੇ ਗੱਲ ਸਹੀ
ਹਨਾ ਇਹ ਚੀਜ਼ ਹੋ ਜਾਂਦੀ ਹੈ। ਤੇ ਦੂਸਰਾ ਕਅਰਨ ਇਹ ਹੋ ਗਿਆ ਵਾ ਕਿ ਬੱਚੇ ਜਿਹੜੇ ਆ ਜਦੋਂ ਆਪਾਂ ਬੱਚਿਆਂ ਨੂੰ ਫੋਨ ਦੇਂਦੇ ਹਾਂ। ਕਿ ਪੇਰੈਂਟਸ ਇਹ ਚੀਜ਼ ਦੇਖਣ ਕਿ ਸਾਡੇ ਬੱਚੇ ਕੀ ਨੈਗੇਟਿਵ ਕੀ ਦੇਖ ਰਹੇ ਆ? ਕਿ ਪੋ ਐਕਟੀਵਿਟੀ ਦੇਖ ਰਹੇ ਆ ਕੀ ਦੇਖ ਰਹੇ ਆ? ਸਾਡੇ ਬੱਚੇ।
ਉਹੀ ਨਾ ਬੱਚੇ ਕੋਲ ਫੋਨ ਲੈ ਕੇ ਬਾਅਦ ਚ ਉਹਦੀ ਹਿਸਟਰੀ ਦੇਖੋ ਵੀ ਕੀ-ਕੀ ਦੇਖਿਆ ਬੱਚੇ ਨੇ। ਕਿਉਂਕਿ ਜੇ ਉਹਨੇ ਇੱਕ ਵੀ ਚੀਜ਼ ਮਤਲਬ ਕੋਈ ਉਹਦਾਂ ਦੀ ਦੇਖ ਲਈ ਫਿਰ ਉਹਨੂੰ ਉਹਦਾ ਇੰਟਰਸਟ ਹੋਏ ਨਾ ਵੀ ਹਾਂ ਇਹ ਇਹਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਅਸੀਂ ਇਹੀ ਦੇਖਣੀਆਂ ਹਨਾ
ਉਹਦਾ ਹਾਂ ਮਾਇੰਡ ਸੈਟ ਉਹਦਾ ਉੱਥੇ ਸੈੱਟ ਹੋ ਜਾਂਦਾ ਕਿ ਇਹ ਚੀਜ਼ ਮੇਰੇ ਵਾਸਤੇ ਵਧੀਆ ਉਹਨੂੰ ਉਹ ਚੀਜ਼ ਇੰਟਰਸਟਿੰਗ ਲੱਗੇਗੀ। ਜਿਹੜੀ ਚੀਜ਼ ਨਹੀਂ ਸਹੀ ਹੋਏਗੀ ਨਾ ਉਹਨਾਂ ਵਾਸਤੇ ਤੇ ਉਹ ਉਹਨਾਂ ਨੂੰ ਇੰਟਰਸਟਿੰਗ ਲੱਗੇਗੀ ਉਹ ਚੀਜ਼ ਦੇਖਣਗੇ। ਉਹ ਇਹ ਚੀਜ਼ ਹੋ ਜਾਂਦੀ ਹੈ ਤੇ ਫਾਇਦੇ ਹੈ ਸਾਈਬਰ ਕ੍ਰਾਈਮ ਵੀ ਫਾਇਦੇ ਤੇ ਚਲੋ ਹੈ। ਹੀ ਆ ਸਾਈਬਰ ਕ੍ਰਾਈਮ ਵੀ ਬੜੇ ਹੋ ਫੋਨਾ ਦੇ ਉੱਤੇ ਬੱਚੇ ਜਦੋਂ ਗੇਮ ਵਗੈਰਾ ਡਾਊਨਲੋਡ ਕਰਦੇ ਆ ਇਹਦੇ ਨਾਲ ਜਿਦੇ ਫੋਨ ਦੇ ਨਾਲ ਅਟੈਚਮੈਂਟ ਹੁੰਦੇ ਆ। ਜਿੱਦਾਂ ਗੂਗਲ ਪੇ ਵਗੈਰਾ ਹੁੰਦਾ। ਕੁਛ ਵੀ ਹੁੰਦਾ ਵਾ। ਬੱਚੇ ਕਿਤੇ ਹੱਥ ਵਗੈਰਾ ਮਾਰ ਲੈਂਦੇ ਆ ਪੈਸੇ ਵਗੈਰਾ ਦਾ ਜਿਹੜਾ ਸਾਈਬਰ ਕ੍ਰਾਈਮ ਜਿਹੜਾ ਉਹ ਹੋ ਜਾਂਦਾ ਵਾ।
ਉਹ ਵੀ ਤੇ ਹੁਣ ਕਾਫ਼ੀ ਜਿੱਦਾਂ ਬੱਚੇ ਗੇਮਸ ਦੇ ਵਿੱਚ ਜ਼ਿਆਦਾ ਕਰਕੇ ਤੇ ਬਹੁਤ ਜਾਣੇ ਬੱਚਿਆਂ ਨੇ ਸੁਸਾਈਡ ਵੀ ਕੀਤੀ ਕੀਤਾ ਹੋਣਾ ਵੀ ਜਦੋਂ ਲੋਸ ਹੋ ਜਾਂਦਾ ਉਹਨਾਂ ਦਾ ਉਹਦੇ ਵਿੱਚ ਤੇ ਕਿੰਨਾ ਹਨਾ ਉਹਦੇ ਵਿੱਚ ਹੁੰਦਾ। ਤੇ ਆ ਵੀ ਫਾਈਲ ਬਣਾਈ ਤੇ ਇਹ ਚੀਜ਼ ਫਾਈਲ ਵਾਸਤੇ ਹੀ ਉਹ ਸਾਡੇ ਮਾਇੰਡ ਤੇ ਡਿਪੈਂਡ ਕਰਦਾ। ਵੀ ਅਸੀਂ ਆਪਣੇ ਫ਼ਾਇਦੇ ਲਈ ਯੂਜ ਕਰਨਾ ਤੇ ਅਸੀਂ ਨੈਗੇਟਿਵਿਟੀ ਲਈ ਯੂਜ ਕਰਨਾ ਜਾਂ ਪੋਜ਼ਟਿਵ ਹੈ ਨਾ ਕਿ ਕਿਹੜੇ ਵੇਅ ਨਾਲ ਆਪਾਂ ਯੂਜ ਕਰਨਾ ਉਹ ਸਾਡੇ 'ਤੇ ਡਿਪੈਂਡ ਕਰਦਾ
ਹਾਂ ਸਾਡੇ ਤੇ ਡਪਣ ਹੁਣ ਬੱਚੇ-ਬੱਚੇ ਦਾ ਮੰਡਸੈਟ ਸੈੱਟ ਹੁੰਦਾ ਪੇਰਟਸ ਦਾ ਮਡਟ ਸੈੱਟ ਥੋੜਾ ਵੱਡਾ ਹੁੰਦਾ ਕਿ ਬੱਚੇ ਪੇਰਟਸ ਦੇ ਅਕੋਰਡਿੰਗ ਪੇਰੈਂਟਸ ਬੱਚਿਆਂ ਨੂੰ ਦੱਸਣ ਕਿ ਆਹ ਚੀਜ਼ ਤੁਹਾਡੇ ਵਾਸਤੇ ਵਧੀਆ ਬੱਚੇ। ਆਹ ਤੁਸੀਂ ਦੇਖੋ ਇਹ ਚੀਜ਼ ਨਹੀਂ ਦੇਖਣੀ। ਤੁਹਾਡੇ ਵਾਸਤੇ ਗ਼ਲਤ ਹੈ। ਫਿਰੱਚ ਬੱਚੇ ਨੂੰ ਪਤਾ ਹੁੰਦਾ ਕਿ ਸਾਡੇ ਪੇਰੈਂਟਸ ਨੇ ਸਾਨੂੰ ਡੱਕਿਆ ਆਪਾਂ ਉਹ ਚੀਜ਼ ਨਹੀਂ ਦੇਖਣੀ, ਆਪਾਂ ਉਹ ਚੀਜ਼ ਦੇਖੀਏ ਜਿਹੜੀ ਸਾਡੇ ਫਾਇਦੇ ਦੀ ਆ। ਹਨਾ ਪੇਰੈਂਟਸ ਇੱਕ ਸਾਈਡ ਤੇ ਹੋ ਜਾਂਦੇ ਆ। ਬੱਚੇ ਕੱਢ ਕੇ ਚੀਜ਼ਾਂ ਹੋਰ ਹੀ ਦੇਖਣ ਲੱਗ ਜਾਂਦੇ ਆ।
ਬਾਕੀ ਇਹ ਵੀ ਹੁਣ ਜਿੱਦਾਂ ਬੱਚੇ ਥੋੜੀ ਹੋ ਜਾਂਦੇ ਆ ਵੀ ਨਾਈਨਥ ਟੈਨਥ ਇੱਕ ਇੱਕ ਤਾਂ ਆ ਜਿਹੜੀਆਂ ਔਨਲਾਈਨ ਸਿਸਟਮ ਆ ਵੀ ਔਨਲਾਈਨ- ਕਲਾਸਿਸ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਖਰਾਬ ਕੀਤੀ।
ਖ਼ਰਾਬ ਕੀਤਾ ਉਹੀ ਨਾ ਬੱਚੇ ਲੈ ਕੇ ਫੋਨ ਬੈਠ ਜਾਂਦੇ ਪਤਾ ਨੀ ਅਸੀਂ ਉਹ ਕਲਾਸਿਸ ਲਗਾ ਰਹੇ ਆ ਕਿ ਕੀ ਕਰ ਰਹੇ।
ਕੀ ਕਰ ਰਹੇ ਆ ਉਹੀ ਨਾ ਵੀ ਇਹ ਜਿਹੜਾ ਇੱਕ ਸਕੂਲਾਂ ਦਾ ਜਿਹੜਾ ਸਿਸਟਮ ਹੈ। ਇਹ ਵੀ ਮਤਲਬ
ਬਹੁਤ ਹੁਣ ਦੇਖੋ ਘਰ ਦੇ ਵਿੱਚ ਤੁਸੀਂ ਦੇਖੋ ਦੇਖੋ ਕਿ ਤਿੰਨ ਬੱਚੇ ਆ ਇੱਕ ਫੋਨ ਆ ਤੇ ਜਿਹੜੇ ਸਕੂਲ ਵਾਲੇ ਉਹ ਕੰਮ ਭੇਜ ਰਹੇ ਆ ਫੋਨ ਦੇ ਉੱਤੇ ਹੁਣ ਇੱਕ ਬੱਚਾ ਫਸਟ ਚ ਆਇ ਇੱਕ ਬੱਚਾ ਫਿਫਥ ਇੱਕ ਬੱਚਾ ਏਅਰਥ ਚ ਹੁਣ ਤਿੰਨਾਂ ਨੂੰ ਟਾਈਮ ਤੇ ਆਪਾਂ ਫੋਨ ਪ੍ਰੋਵਾਈਡ ਵੀ ਨਹੀਂ ਕਰ ਸਕਦੇ ਪਹਿਲੇ ਹੁੰਦਾ ਸੀ ਡਾਇਰੀਆਂ ਦੀ ਉਰ ਬੱਚਿਆਂ ਨੂੰ ਕੰਮ ਦਿੱ ਤਾ ਜਾਂਦਾ ਸੀ। ਪੇਰੈਂਟਸ ਬੈਠਦੇ ਸੀ ਲਾਗੇ ਸਾਰਿਆਂ ਦੀ ਅਲੱਗ-ਅਲੱਗ ਡਾਇਰੀਜ਼ ਹੁੰਦੀ ਸੀ। ਪੜ੍ਹ ਕੇ ਆਪਾਂ ਬੱਚੇ ਨੂੰ ਦੱਸਦੇ ਕਿਆ ਤੁਹਾਨੂੰ ਕੰਮ ਮਿਲਿਆ ਤੁਸੀਂ ਕਰੋ ਦੂਸਰੇ ਨੇ ਵੀ ਦੱਸਣਾ ਵੀ ਤੁਸੀਂ ਆਹ ਕਰੋ ਤੀਸਰੇ ਨੂੰ ਵੀ ਦੱਸ- ਤੁਸੀਂ ਆ ਕਰੋ ਹੁਣ ਕੀ ਕਰਦੇ ਇੱਕ ਦੂਜੇ ਕੋਲੋਂ ਫੋਨ ਚੀਨਾ-ਚਪਟੀ ਕਰਦੇ ਰਹਿੰਦੇ ਕਿ ਮੇਰਾ ਕੰਮ ਆਇਆ, ਮੈਂ ਦੇਖਣਾ ਦੂਸਰਾ ਕ ਮੇਰਾ ਆਇਆ, ਮੈਂ ਦੇਖਣਾ ਤੇ ਤੀਸਰਾ ਕਹੇਗਾ ਮੇਰਾ ਆਇਆ ਕੰਮ ਮੈਂ ਦੇਖਣਾ ਵਾ ਹੈਲੋ ਹਾਂਜੀ ਆਵਾਜ਼ ਨੀ ਆਉਂਦੀ ਪਈ ਹੈਲੋ ਹੈਲੋ। ਹੈਲੋ। ਤੁਹਾਨੂੰ ਆਵਾਜ਼ ਨੀ ਆ ਰਹੀ। ਹੈਲੋ।
ਹੈਲੋ।
ਹੁਣ ਆਵਾਜ਼ ਆਈ। ਤੇਡੀ ਮੈਨੂੰ ਮੇਰੀ ਆਵਾਜ਼ ਨੀ ਸੀ ਆਂਦੀ ਪਈ ਤੁਹਾਨੂੰ
ਹੈਲੋ ਆਵਾਜ਼ ਨਾ ਘੱਟ ਹੋ। ਵਿੱਚੋਂ ਬਿਲਕੁਲ ਨਹੀਂ ਆ ਰਹੀ
ਅੱਛਾ ਮੈਨੂੰ ਨਹੀਂ ਸੀ ਆਉਂਦੀ ਪਈ ਤੁਹਾਡੀ
ਹਾਂਜੀ ਬਿਲਕੁਲ ਹੀ ਬੰਦ ਹੋਈ ਮੈਂ ਵੀ ਹਲੋ ਹਲੋ ਕਰੀ ਜਾਣ ਡ ਦੀਗੀ
ਇਹ ਚੀਜ਼ ਹਾਂ ਤੇ ਇਹ ਹੋ ਗਿਆ ਨਾ ਫਿਰ ਉਹ ਚੀਜ਼ ਨਾਲ ਵੀ ਬੱਚਿਆਂ ਵਿੱਚ ਮਾਇੰਡ ਸੈਟ ਜਿਹੜਾ ਉਹਨਾਂ ਦਾ ਉਹ ਡਬਲ ਹੋ ਜਾਂਦਾ ਕਿ ਹੁਣ ਉਹ ਚੀਜ਼ ਸਕੂਲ ਵਾਲਿਆਂ ਨੂੰ ਯੂਜ ਕਰਨੀ ਚਾਹੀਦੀ ਕਿ ਆਪਾਂ ਬੱਚਿਆਂ ਨੂੰ ਕਿਵੇਂ ਟ੍ਰਰੀਟ ਕਰ ਰਹੇ ਹਾਂ
ਹਾਂਜੀ
ਹਨਾ ਮੋਬਾਇਲ ਦੇ ਵਿੱਚ ਇਨਾ ਖੁਬ ਗਿਆ ਕਿ ਉਹਨਾਂ ਨੂੰ ਆਪਣੇ ਪੇਰੈਂਟਸ ਲਾਗੇ ਬੈਠਣ ਦਾ ਵੀ ਟਾਈਮ ਨੀ ਹੈਗਾ ਕੋਸੀੀ ਜੋ ਸ਼ਛੇਰ ਨੀ ਵੀ ਕਰਦੇ ਹੈਗੇ ਆਪਣੀ ਆਪਣੀ ਮੈਂ ਕਿਹਾ ਚੀਜ਼ ਉਹ ਸ਼ੇਅਰ ਵੀ ਨਹੀਂੀ ਕਰਦੇ ਹੈਗੇ ਪੇਰੈਂਟਸ ਦੇ ਨਾਲ ਵੀ ਸ਼ੇਅਰਿੰਗ ਕਰ ਲਈਏ ਆਪ
ਹੈਲੋ
ਹੈਲੋ ਹਾਂਜੀ ਹੈਲੋ ਮੈਂ ਕਹਿੰਦੀ ਕਹਿੰਦੀ ਪਈਆ ਕਿ ਬੱਚੇ ਆਪਣੀ ਚੀਜ਼ ਕੋਈ ਸ਼ੇਅਰ ਵੀ ਨਹੀਂੀ ਕਰਦੇ ਹੈਗੇਗੀ ਪੇਰੈਂਟਸ ਨਾਲ ਕਿ ਆਪਾਂ ਸ਼ੇਅਰ ਕਰ ਲਈਏ ਕੋਈ ਚੀਜ਼
ਹੈਲੋ
ਬੱਚੇ ਆਪਸ ਵਿੱਚ ਹੀ ਬਸ ਕਰੀ ਜਾ ਰਹੇ ਆ ਸਭ ਕੁਛ
ਹਾਂਜੀ ਸ਼ੇਅਰਿੰਗ ਦਾ ਵੀ ਕੰਮ ਖਤਮ ਹੋ ਰਿਹਾ ਬੱਚਿਆਂ ਦੇ ਵਿੱਚ ਕੋਈ ਆਪਸ ਵਿੱਚ ਤਾਲਮੇਲ ਨੀ ਹੈਗਾ ਜੇ ਫੋਨ ਦੇ ਵਿੱਚ ਲੱਗੇ ਰਹਿੰਦੇ ਆ ਹੈਲੋ ਤੁਹਾਨੂੰ ਆਵਾਜ਼ ਨਹੀਂੀ ਆਉਂਦੀ ਪਈ ਮੈਨੂੰ ਤਾਂ ਆ ਰਹੀ ਰਹੀ ਹੈ ਤੁਹਾਡੀ ਆਵਾਜ਼ ਹੈਲੋ ਹਾਂਜੀ ਹਾਂਜੀ ਹੈਲੋ ਹੈਲੋ
ਹੈਲੋ
ਹਾਂਜੀ
ਬਿਲਕੁਲ ਹੀ ਆਵਾਜ਼ ਵਿੱਚੋਂ ਰੋਕੀ ਜਾਂਦੀ ਆ
ਮਤਾ ਨੀ ਮੈਂ ਤੇ ਬੋਲੀ ਜਾ ਰਹੀ ਹਾਂ ਬੋਲੀ ਜਾ ਰਹੀ ਹਾਂ
ਮੈਂ ਹਲੋ ਹਲੋ ਕਰੀ ਜਾ ਰਹੀ ਹਾਂ ਮੈਨੂੰ ਕੁਛ ਨੀ ਅੱਗੋਂ ਆਵਾਜ਼ ਆ ਰਹੀ
ਮੈਂ ਬੋਲੀ ਜਾਣੀ ਮੈਨੂੰ ਤੁਹਾਡੀ ਆਵਾਜ਼ ਆਣ ਡ ਮੈਂ ਬੋਲੀ ਜਾਣ ਡਈ ਆਾਂ ਮੈਨੂੰ ਐਂਗਲੀ ਉਹਨੂੰ ਹੁਣ ਹੈਲੋ ਹੈਲੋ ਸੁਣੀ ਆ ਮੈਂ ਆਪਤਾਨ ਕੀ ਕੁਛ ਬੋਲ ਦਿੱ
ਹ ਹ। ਮੈਂ ਹਲੋ ਹਲੋ ਕਰੀ ਜਾਣ ਡ ਇੱਕ ਮਿੰਟ ਮੈਨੂੰ ਲੱਗਦਾ ਹਲੋ ਹਲੋ ਤੇ ਹੀ ਰਹਿ ਗਿਆ?
ਸਹੀ ਗੱਲ ਆ ਚਲੋ ਠੀਕ ਆ ਕੋਈ ਗੱਲ ਨੀ। ਨੈਕਸਟ ਟਾਈਮ ਸਹੀ ਫਿਰ ਓਕੇ ਜੀ ਬਾਏ ਓਕੇ ਜੀ ਓਕੇ। ਦੁਬਏ।